ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ?
ਜੀ ਬਹੁਤ ਵਧੀਆ ਰੱਬ ਦੀ ਮਿਹਰ ਐ ਤੁਸੀਂ ਸੁਣਾਓ ਆਪਣੀ?
ਬਸ ਅਸੀਂ ਵੀ ਵਧੀਆ ਮੈਂ ਕਿਹਾ ਚਲੋ ਤੁਹਾਡੇ ਕੋਲ ਗੱਲ ਕਰਦੇ ਆ ਅੱਜ ਕੱਲ੍ਹ ਜਿਹੜਾ ਖੇਡਾਂ ਹੁੰਦੀਆਂ ਨੇ ਉਹ ਖੇਲਣਾ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ। ਜਿਵੇਂ ਤੂੰ ਦੇਖਿਆ ਹੋਏਗਾ ਕਈ ਜ ਖੇਡਾਂ ਹੁੰਦੀਆਂ ਉਹ ਆਪਾਂ ਘਰੇ ਬਹਿ ਕੇ ਵੀ ਖੇਲ ਲੈਂਦੇ ਆ ਔਰ ਕਈ ਖੇਡਾਂ ਹੁੰਦੀਆਂ ਜਿਹੜਾ ਆਪਾਂ ਬਾਹਰ ਕਿਸੇ ਸਾਨੂੰ ਖੇਲਣ ਲਈ ਪਾਰਕ ਵਿੱਚ ਜਾਂ ਖੁੱਲੇ ਮੈਦਾਨ ਦੀ ਲੋੜ ਪੈਂਦੀ ਐ। ਤਾਂ ਹਰ ਹਰ ਜਿਹੜੀ ਖੇਡਾਂ ਹੁੰਦੀਆਂ ਆਪਾਂ ਖੇਡਦੇ ਆ ਉਹਨਾਂ ਦੇ ਆਪਦੇ ਆਪਦੇ ਲਈ ਹਰ ਕਿਸੇ ਲਈ ਜ਼ਰੂਰੀ ਵੀ ਹੁੰਦੀਆਂ ਨੇ। ਤਾਂ ਵਧੀਆ ਵੀ ਆ ਸਿਹਤ ਲਈ ਕਿੰਨੀ।
ਸਹੀ ਗੱਲ ਕੀਤੀ ਬਿਲਕੁਲ ਬਿਲਕੁਲ ਕਿਉਂਕਿ ਖੇਡਾਂ ਬਹੁਤ ਜ਼ਰੂਰੀ ਆ ਆਪਣੇ ਲਈ। ਖੇਡਾਂ ਜੀਵਨ ਦੇ ਆਪਣੇ ਕਹਿੰਦੇ ਆ ਨਾ ਇੱਕ ਮਹੱਤਵਪੂਰਨ ਹਿੱਸਾ।
ਹਿੱਸਾ।
ਜਿਹੜੀਆਂ ਆਪਣੀ ਉਹ ਭੂਮਿਕਾ ਨਿਭਾਂਦੀਆਂ ਨੇ ਇਹ ਆਪਣੇ ਜੇ ਆਪਾਂ ਖੇਡਾਂ ਚ ਖੇਡਦੇ ਰਹਿਨੇ ਆ ਆਪਣਾ ਸਰੀਰ ਵੀ ਸਿਹਤ ਮੰਦ ਰਹਿੰਦਾ ਆਪਾਂ ਖੁਸ਼ ਵੀ ਰਹਿਣੇ ਆ ਆਪਣਾ ਆਤਮ ਵਿਸ਼ਵਾਸ ਵੀ ਵੱਧਦਾ ਠੀਕ ਐ ਇਹਨਾਂ ਚੀਜ਼ਾਂ ਨੂੰ ਜਿਹੜਾ ਰੋਜ਼ਾਨਾ ਜ਼ਿੰਦਗੀ ਚ ਆਪਣੇ ਮਤਲਬ ਨਾਲ ਏਦੇ ਨਾਲ ਵਰਤ ਮਤਲਬ ਰਹਿਣੇ ਆ। ਜ਼ਿੰਦਗੀ ਦੇ ਵਿੱਚ ਖੇਡਣ ਦਾ ਆਪਾਂ ਸਮਾਂ ਕੱਢਦੇ ਆ ਆਪਦੇ ਸੈਸ਼ਲ ਤੇ ਆਪਣੇ ਲਈ ਕਹਿੰਦੇ ਆ ਹਰ ਸਰੀਰ ਲਈ ਵੀ ਵਧੀਆ। ਆਪਣਾ ਆਪਣਾ ਮਤਲਬ ਘਰ ਦੇ ਵਿੱਚ ਆਪਾਂ ਨਾਲੇ ਇੱਕ ਹਰ ਕੰਮ ਕਰਨ ਚ ਫਸਟ ਕਲਾਸ ਹੁੰਦੀ ਆ ਕਹਿੰਦੇ ਹੈਗੇ ਤੁਸੀਂ ਇਹ ਕਹਿੰਦੇ ਆਪਣੇ ਸਰੀਰ ਨੂੰ ਆਪਣੇ ਅੰਦਰ ਖੇਡਾਂ ਦੇ ਨੂੰ ਅਸੀਂ ਵੇਖਦੇ ਆ ਖੇਡਾਂ ਦੇ ਨਾਲ ਆਪਣੇ ਜਦੋਂ ਆਪਾਂ ਖੇਡਦੇ ਆ ਤੇ ਆਪਣੇ ਅੰਦਰ ਖੂਨ ਦਾ ਸੰਚਾਰ ਵੀ ਵੱਧਦਾ। ਠੀਕ ਰਹਿੰਦਾ ਇੱਕ ਤਰ੍ਹਾਂ ਨਾਲ। ਉਵੀ ਮਾਸਪੇਸ਼ੀਆਂ ਵੀ ਤੇ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਨੇ ਆਪਣਾ ਤੇ ਆਪਣਾ ਸਰੀਰ ਸਾਰਾ ਦਿਨ ਚੁਸਤ ਫੁਰਤੀ ਨਾਲ ਰਹਿੰਦਾ ਕਿਉਂਕਿ ਆਪਾਂ ਹਰ ਕੰਮ ਬੜੇ ਆਰਾਮ ਨਾਲ ਕਰ ਲੈਂਨੇ ਆ। ਅੱਜ ਕੱਲ੍ਹ ਬੱਚਿਆਂ ਵਿੱਚ ਇਹ ਥੋੜ੍ਹੀਆਂ ਪਰੇਸ਼ਾਨੀਆਂ ਹੈਗੀਆਂ। ਖੇਡਣ ਖੇਡਣ ਘੱਟ ਖੇਡਦੇ ਨੇ ਉਹ ਘਰੇ ਬੈਠ ਕੇ ਫੋਨ ਚਲਾਈ ਮੋਬਾਇਲ ਚਲਾਈ ਰੱਖਦੇ ਨੇ। ਫੋਨ ਚਲਾਂਦੇ ਰਹਿੰਦੇ ਨੇ ਤੇ ਓ ਸਮਝਦੇ ਨੀ ਐ। ਇੱਕ ਬੱਚੇ ਮਾਂ ਪਿਓ ਨੂੰ ਕੀ ਮੰ ਆਪਦੇ ਮਾਂ ਪਿਓ ਕੀ ਸਮਝਾ ਰੇ ਐ। ਤੁਸੀਂ ਖੇਡਾਂ ਖੇਡਣੀਆਂ ਬੋਤ ਵਧੀਆ ਆਪਣਾ ਟਾਈਮ ਸੀ ਆਪਾਂ ਕਿੰਨਾ ਵਧੀਆ ਖੇਡਦੇ ਹੁੰਦੇ ਸੀ ਪਹਿਲਾਂ ਬਚਪਨ ਮੈਂ ਤਾਂ ਬਹੁਤ ਵਧੀਆ ਬਚਪਨ ਆਪਣਾ ਬਹੁਤ ਵਧੀਆ ਨਿਕਾਲਿਆ ਮੈਨੂੰ ਏ ਹੁੰਦਾ ਮੈਨੂੰ ਕਦੋਂ ਮੈਂ ਘਰੋਂ ਬਾਹਰ ਨਿਕਲਾਂ ਤੇ ਟਾਈਮ ਕੱਢਾ ਤੇ ਆਪਦੇ ਅਸੀਂ ਖੇਡਾਂ
ਬਿਲਕੁਲ ਬਿਲਕੁਲ ਦੇਖੋ ਖੇਲਣਾ ਤਾਂ ਮੈਨੂੰ ਲੱਗਦਾ ਖੇਡਾਂ ਖੇਲਣਾ ਤਾਂ ਸਭ ਦੇ ਲਈ ਚਾਹੇ ਕੋਈ ਮਤਲਬ ਹੁਣ ਜਿਵੇਂ ਆਪਾਂ ਤੁਸੀਂ ਕਿ ਹੋ ਗਰ ਬਹਿ ਕੇ ਕਈ ਵਾਰ ਹੁੰਦਾ ਜ ਜੇ ਗਰ ਵਿੱਚ ਬਹਿ ਕੇ ਆਪਾਂ ਖੇਡਾਂ ਖੇਲਦੇ ਨੇ ਜਿਵੇਂ ਸ਼ਤਰੰਜ ਹੋ ਗਈ ਔਰ ਐਵੇਂ ਲੂਡੋ ਵਗੈਰਾ ਹੋ ਗਈ ਏਦੇ ਨਾਲ ਦੇਖੋ ਕਈ ਵਾਰ ਹੁੰਦਾ ਬਾਹਰ ਮੌਸਮ ਠੀਕ ਨੀ ਹੁੰਦਾ ਤਾਂ ਆਪਾਂ ਘਰ ਬਹਿ ਕੇ ਵੀ ਖੇਲ ਸਕਦੇ ਆ ਇਸ ਸਭ ਚੀਜ਼ਾਂ, ਤਾਂ ਉਹਦੇ ਨਾਲ ਸਾਡਾ ਦਿਮਾਗ ਵੀ ਦੇਖੋ ਕਿੰਨਾ ਮਤਲਬ ਓਹ ਹੁੰਦਾ ਹੈ, ਔਰ ਦਿਮਾਗ ਲਈ ਸਾਡੇ ਕਿੰਨੀ ਕਸਰਤ। ਹੁੰਦੀ ਹੈ ਦਿਮਾਗੀ ਕਸਰਤ ਹੋ ਜਾਂਦੀ ਏ ਸਾਡੀ, ਹੁਣ- ਹੁਣ ਇਹ ਆਪਾਂ ਆਪਾਂ ਫੈਮਲੀ ਨਾਲ ਖੇਡਦੇ ਆ ਤਾਂ ਆਪਸ 'ਚ ਆਪਦਾ ਪਿਆਰ ਵੀ ਬਣਿਆ ਰਹਿੰਦਾ ਆਪਸ 'ਚ।
ਬਿਲਕੁਲ- ਬਿਲਕੁਲ ਸਈ ਗੱਲ ਹੈਗੀ ਏ, ਪਰ-ਪਰ ਜਦੋਂ ਤੁਸੀਂ ਘਰੇ ਬਹਿੰਣੇ ਹੋ ਤੇ ਘਰ ਦੇ ਵਿੱਚ, ਤੇ ਬਾਹਰ ਚ ਇਹ ਫਰਕ ਹੁੰਦਾ ਹੈ, ਉਹ ਤੁਸੀਂ ਚਾਰ ਲੋਕਾਂ ਦੇ ਵਿੱਚ ਹੀ ਖੇਡਦੇ ਹੋ, ਘਰ ਚ ਤੁਸੀਂ ਆਪਦੇ ਫੈਮਿਲੀ ਦੇ ਨਾਲ ਤਾਂ ਬੈਠਦੇ ਹੀ ਬੈਠਦੇ ਆ ਬੱਚੇ ਅੱਜ ਕੱਲ ਫੇਰ ਫੈਮਿਲੀ ਦੀ ਬਜਾਏ ਬਸ ਫੋਨਾਂ ਰਾਹੀਂ ਗੇਮਾਂ ਖੇਡਦੇ ਹੋ ਤੁਸੀਂ ਵੀ ਗੋਰ ਕੀਤਾ ਹੋਏਗਾ। ਮੈਂ ਮੰਨਦੀ ਹਾਂ ਉਹਦੇ ਨਾਲ ਦਿਮਾਗ ਤੇਜ਼ ਹੁੰਦਾ ਏ। ਪਰ ਜੋ ਚੀਜ਼ਾਂ ਬਾਹਰ ਜਾ ਕੇ ਇੱਕ ਕਹਿੰਦੇ ਆ ਨਾ, ਤੁਹਾਡੇ ਜਿ ਜੀਵਨ ਚ ਖੂਬਸੂਰਤੀ ਲਿਆਂਦਾ। ਮਤਲਬ ਇੱਕ ਖੁਸ਼ ਖੁਸ਼ਬੂਦਾਰ ਤੁਹਾਡੀ ਜ਼ਿੰਦਗੀ ਚ ਖੁਸ਼ਬੂ ਫੈਲਾਉਂਦਾ ਏ, ਉਹ ਹੁੰਦਾ ਕਿ ਬਾਹਰ ਜਾ ਕੇ ਤੁਸੀਂ ਆਪਣੇ ਆਪ ਨੂੰ ਚੁਸਤ ਬਣਾਣਾ ਐ। ਕਿਵੇਂ ਤੰਦਰੁਸਤ ਬਣਾਣਾ ਐ, ਉਹ ਤੁਹਾਡੇ ਉੱਪਰ ਹੈ ਕਿਉਂਕਿ ਬਾਹਰ ਜਾ ਕੇ ਤੁਸੀਂ ਕਹਿੰਦੇ ਆਪਣੇ ਦੋਸਤਾਂ ਨਾਲ ਬੈਕੈ ਤੁਸੀਂ ਖੇਡਦੇ ਓਹ। ਤੁਹਾਡੇ ਨਾਲ ਜਿਹੜੀ ਤੁਹਾਡੇ ਅੰਦਰਲੀ ਚਿੰਤਾ ਚ ਹੋ ਉਹ ਤੁਹਾਡੀ ਘੱਟਣੀ ਸ਼ੁਰੂ ਹੋ ਜਾਂਦੀ ਆ। ਤੇ ਤਾੱਡਾ ਸਰੀਰ ਜਿਹੜਾ ਆ ਨਾ ਉਹ ਇੱਕ ਤਾ ਮਨ ਦੇ ਵਿੱਚ ਤਾਡੇ ਵਿੱਚ ਇੱਕ ਤਾਜ਼ਗੀ ਬਣ ਜਾਂਦੀ ਹੈ, ਕਿਉਂ ਕੀ ਤੁਸੀਂ ਇੱਕ ਕਹਿੰਨੇ ਹਵਾ ਲੈ ਰੇ ਹੋ, ਫਰੈਸ਼ ਹਵਾ ਲੈ ਰਹੇ ਹੋ, ਤਾਜ਼ੀ- ਤਾਜ਼ੀ ਹਵਾ ਆ ਰਹੀ ਹੈ ਤੁਹਾਡੇ ਸਾਹਮਣੇ। ਤੇ ਉਹਦੇ ਨਾਲ ਤੁਸੀਂ ਤੁਹਾਡਾ ਸਰੀਰ ਐਂ ਖੁਸ਼ੀ ਪ੍ਰਦਾਨ ਕਰਦਾ, ਪੂਰੀ ਬੋਡੀ ਤੁਹਾਡੇ ਖੁਸ਼ੀ ਪ੍ਰਦਾਨ ਕਰਦਾ, ਇਹਦੇ ਨਾਲ ਕਹਿੰਦੇ ਹੈ ਕਿ ਤੁਸੀਂ ਹਰ ਤਰਾਂ ਦੇ ਖੇਡ ਹਰ ਜੇ ਕੋਈ ਵੀ ਤੁਸੀਂ ਅਨੁਸ਼ਾਸਨ ਚ ਜਾਂਦੇ ਹੋ, ਤੁਸੀਂ ਆਪ ਆਪਣੇ ਅੰਦਰ ਧੀਰਜ ਰੱਖਦੇ ਹੋ। ਇੱਕ ਸਬਰ ਰੱਖਦੇ ਹੋ, ਕਿ ਮੈਂ ਮੇਰੇ ਆਤਮ ਵਿਸ਼ਵਾਸ ਹੈਗਾ ਹੈ, ਤਾਂ ਹੀ ਮੈਂ ਖੇਡ ਨੂੰ ਖੇਡਣ ਵਿੱਚ ਮੇਨਸ਼ ਨਿਪੁੰਨ ਹਾ। ਤੇ ਖੇਡਾਂ ਖੇਡਣ ਨਾਲ ਤੁਹਾਨੂੰ ਪਤਾ ਹੈ ਅੱਜ ਕੱਲ ਬਹੁਤ ਸਾਰੇ ਰਾਹ ਵੀ ਖੁੱਲ ਗਏ ਨੇ, ਤੁਸੀਂ ਵੇਖਿਆ ਹੈ। ਕਿ ਅੱਜ ਕੱਲ ਕਿੱਡੇ ਵੱਡੇ- ਵੱਡੇ ਲੈਵਲ ਤੇ ਖੇਡਾਂ ਖੇਡੀ ਜਾਂਦੀਆਂ ਨੇ, ਔਰ ਕਿੰਨੇ ਵਧੀਆ ਮ- ਮਤਲਬ ਲੋਕ ਕਿੱਥੇ- ਕਿੱਥੇ ਪਹੁੰਚ ਗਏ, ਅੱਜ ਕੱਲ ਰੁਜ਼ਗਾਰ ਦੇ ਸਾਧਨ ਵੀ ਬਣਦੇ ਜਾ ਰਹੇ ਆ, ਵਿੱਚ ਹੀ ਹੋ
ਬਿਲਕੁਲ- ਬਿਲਕੁਲ ਨਈ ਇਹ ਤਾਂ ਹੈ ਹੀ, ਦੇਖੋ ਹੁਣ ਆਪਾਂ ਖੇਡਾਂ ਖੇਡਦੇ ਨੇ। ਉਹ ਸਾਡੀ ਪੜਾਈ ਚ ਵੀ ਕਿੰਨੀ ਮਦਦ ਕਰਦੇ ਨੇ, ਆਪਾਂ ਕਿਸੇ ਜਿਵੇਂ ਆਪਾਂ ਖੇਡ ਵਿੱਚ ਜੀ ਵਧੀਆ ਹੁੰਦੇ ਨੇ। ਸਾਨੂੰ ਕਿਸੇ ਕੋਾਲਜ ਵਿੱਚ, ਜਿਵੇਂ ਵੱਡੇ ਹੋ ਕੇ ਐਡਮਿਸ਼ਨ ਲੈਣਾ ਹੁੰਦਾ ਹੈ ਯਾ ਆ- ਆਪਾਂ ਇਹਦੇ ਥਰੂ ਵੀ ਕਈ ਵਾਰ ਹੁੰਦਾ ਕਿ ਸਾਡੇ ਕੋਲਜ ਵਿੱਚ ਇਹਦੇ ਥਰੂ ਵੀ। ਸਾਡਾ ਐਡਮਿਸ਼ਨ ਹੋ ਜਾਂਦਾ ਹਾਂ, ਤਾਂ ਇਹਦੇ ਲਈ ਤਾਂ ਮਤਲਬ ਸਾਡੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਹ- ਖੇਡਾਂ ਦੇ ਬੈਨੀਫਿਟ ਹੀ ਹੁੰਦੇ ਨੇ, ਸਾਨੂੰ ਫਾਇਦਾ ਹੀ ਫਾਇਦਾ ਹੁੰਦਾ ਹਾਂ। ਕਿਉਂਕਿ ਇਹਦੇ ਨਾਲ ਸਾਡੀ ਸਿਹਤ ਵੀ, ਇੱਕ ਤੁਸੀਂ ਵੇਖ- ਖਿਆ ਹੋਏਗਾ ਕਿੰਨੀ ਵਧੀਆ ਰਹਿੰਦੀ ਆ, ਆਪਾਂ ਜਿਵੇਂ ਬਾਹਰ ਜਾ ਕੇ ਖੇਲੀਏ, ਜਾਂ ਘਰ ਬਹਿ ਕੇ ਖੇਲੀਏ। ਉਹ ਤਾਂ ਡਿਪੈਂਡ ਕਰਦਾ ਕਈ ਵਾਰ ਹੁੰਦਾ ਬਾਹਰ ਮੌਸਮ ਵਧੀਆ ਨਹੀਂ ਹੁੰਦਾ। ਤਾਂ ਆ ਬਾਰਿਸ਼। ਚੋਰੀ ਹੁੰਦੀ ਹੈ। ਹੁਣ ਜਿਵੇਂ ਕੋਵਿਡ ਟਾਈਮ ਸੀ ਤਾਂ ਕੋਵਿਡ ਟਾਈਮ ਇਨਸਾਨ ਬਾਹਰ ਨਹੀਂ ਜਾ ਸਕਦਾ ਸੀ, ਤਾਂ ਉਹਨਾਂ ਨੇ ਸਭ ਲੋਕ ਲੋਕ ਨੇ ਤੁਸੀਂ ਦੇਖਿਆ ਹੋਏਗਾ ਆਪਦੇ ਘਰ ਬਹਿ ਕੇ ਹੀ ਆਪਦੀ ਫੈਮਿਲੀ ਨਾਲ ਹੀ ਰਹੇ ਸੀ, ਤਾਂ। ਕੀ ਖੇਡਾਂ ਖੇਡੀਆਂ ਸੀ, ਤਾਂ ਇਸ ਚ। ਚੀਜ਼ਾਂ ਦੇ ਲਈ ਵੀ ਸਾਨੂੰ ਬਹੁਤ ਉਹ ਰਗਦਾ।
ਜੀ। ਜੀ ਹਾਂਜੀ- ਹਾਂਜੀ ਬਿਲਕੁਲ, ਪਰ ਜਿਹੜੇ ਹੀ ਜਿਹੜੇ ਤੁਸੀਂ ਖੇਡਾਂ ਬਾਹਰ ਜਾ ਕੇ ਖੇਡੋਗੇ ਉਹਦੇ ਨਾਲ। ਅੱਜ ਕੱਲ੍ਹ ਤੁਸੀਂ ਦੇੇਖਿਆ ਮੋਟਾਪਾ ਘੱਟ ਜਾਂਦਾ ਹੈ, ਬਿਮਾਰੀਆਂ ਤੋਂ ਬਚ ਜਾਂਦਾ ਹੈ। ਕਿਉਂਕਿ ਅੱਜ ਕੱਲ੍ਹ ਮੋਟਾਪਾ ਤੁਸੀਂ ਵੇਖਿਆ ਹੀ ਹੈ, ਹਰ ਇਨਸਾਨ ਦੇ ਵਿੱਚ। ਹੋ ਰਿਹਾ ਕਿਉਂਕਿ ਉਹ ਬਾਹਰ ਦੀਆਂ ਫਲ ਜਿਹੜੀਆਂ। ਤੱਲ ਤੇਲ ਵਾਲੀਆਂ ਚੀਜ਼ਾਂ ਨੇ ਉਹ ਖਾਂਦੇ ਹੈ ਤੇ ਉਹਦੇ ਨਾਲ ਉਹ ਮੋਟਾਪਾ ਵੱਧਦਾ ਜਾਂਦਾ ਹੈ। ਘਟਣ ਦੀ ਬਜਾਏ ਵੱਧੀ ਜਾਂਦਾ ਹੈ ਕਿਉਂਕਿ ਆਪਾਂ ਉਹਨਾਂ ਨੂੰ ਘਟਾਉਣਾ ਹੈ। ਉਹ ਆਪਾਂ ਉਦੋਂ ਘਟਾਵਾਂਗੇ ਜਦੋਂ ਆਪਾਂ ਖੇਡਾਂ ਚ ਆਪਣੇ ਸਰੀਰ ਨਾਲ ਕਸਰਤ ਕਰਾਂਗੇ ਜੋ। ਸਰੀਰ ਚ ਗੰਦਾ ਪਸੀਨਾ ਨਿਕਾਲਣ ਗੇ। ਜਦੋਂ ਆਪਾਂ ਖੇਡਾਂ ਖੇਡਾਂਗੇ, ਪਰ ਖੇਡਾਂ ਖੇਡਣ ਦੇ ਨਾਲ ਨਾਲ ਇਹ ਵੀ ਕਹਿ ਲਓ ਕਿ ਤੁਹਾਡੇ ਬੱਚੇ। ਬੱਚਾ ਹੈ ਉਹ ਤੁਹਾਨੂੰ ਵੇਖਦੇ ਹੈ ਕਿ। ਸਾਡੇ ਮਾਂ -ਪਿਓ ਕਿੰਨੇ ਕੁ ਮਤਲਬ ਕਿੰਨੇ ਕੁ ਅੱਗੇ ਹੈ ਖੇਡਾਂ ਖੇਡਣ ਚ। ਉਹਨਾਂ ਨੂੰ ਦੇਖੋ ਅਸੀਂ ਆਪਣੀਆਂ ਗੱਲਾਂ ਸੁਣਾਉਂਦੇ ਹਾਂ ਨਾ ਤੇ ਆ ਕੇ ਆਪਣੇ ਬੱਚੇ। ਕਿ ਹਾਂ ਸੀ ਆਹ ਇਹ ਖੇਡਦੇ ਹੁੰਦੇ ਸੀ ਆਹ ਖੇਡਦੇ ਹੁੰਦੇ ਸੀ। ਤੇ ਬੱਚੇ ਆਪਾਂ ਨੂੰ ਫੋਲੋ ਕਰਦੇ ਆ। ਸਾਡੇ ਮੰਮੀ ਪਾਪਾ ਇੰਨੇ ਚੁਸਟ ਸੀ ਤੇ ਅੱਜ ਅਸੀਂ ਇਏਦਾਂ ਕਿਉਂ ਆਾਂ। ਉਹ ਆਪਾਂ ਨੂੰ ਦੇਖ ਕੇ ਇਹ ਚੀਜ਼ ਵੇਖ ਕੇ ਉਹ ਅੱਗੋਂ ਫੋਲੋ ਕਰਦੇ ਤੇ ਉਹ। ਹਮੇਸ਼ਾ ਉਹ ਇਹ ਸੋਚਦੇ ਕਿ ਆਪਣੇ ਦੋਸਤਾਂ ਦੇ ਨਾਲ ਭਾਈਚਾਰਕ ਇਹਦੇ ਨਾਲ ਕਿ। ਸਾਰਿਆਂ ਨਾਲ ਮਿਲ ਕੇ ਕਹਿੰਦੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਜ਼ਬੂਤ ਕਰਦੇ ਹਾਂ। ਨਾਲੇ ਮਿਲ ਕੇ ਜਾਵਾਂਗੇ ਨਾਲੇ ਭਾਈਚਾਰਾ ਵਧੇਗਾ ਨਾਲੇ ਅਸੀਂ ਗੱਲਾਂ ਬਾਤਾਂ ਕਰਾਂਗੇ। ਉਹੀ ਕਹਿੰਦੇ ਇਹਦੇ ਨਾਲ ਕੀ ਹੁੰਦਾ ਖੇਡਾ ਸਾਨੂੰ ਸਾਡਡੀ ਮਿਹਨਤ ਵਿੱਚ। ਮਿਹਨਤ ਦੇ ਨਾਲ ਹਰ ਚੀਜ਼ ਨੂੰ ਲਗਨ ਬਖਸ਼ਦੀ ਹੈ।
ਬਿਲਕੁਲ-ਬਿਲਕੁਲ। ਦੇਖੋ ਆਪਾਂ ਨੂੰ ਮੈਨੂੰ ਤਾਂ ਲੱਗਦਾ ਖੇਡਾਂ ਖੇਡਣੀਆਂ ਅੱਜ ਕੱਲ੍ਹ ਦੇ ਟਾਈਮ ਚ ਸਭ ਦੇ ਲਈ। ਚਾਹੇ ਕੋਈ ਵੀ ਹੈ। ਸਭ ਨੂੰ ਮਤਲਬ ਖੇਡਣਾ ਚਾਹੀਦੀਆਂ ਨੇ। ਥੋੜਾ ਜਿਹਾ ਦੇਖੋ ਆਪਾਂ ਇੱਕ ਰੂਟੀਨ ਬਣਾਉਂਦੇ ਹਾਂ ਟਾਈਮ ਫਿਕਸ ਕਰਦੇ ਹਾਂ ਇੰਨੀ ਦੇਰ। ਆਪਾਂ ਨੂੰ ਪੜਨਾ ਹਾਂ। ਜਿਵੇਂ ਇੰਨੀ ਦੇਰ ਖੇਡਣਾ ਹੈ ਤਾਂ ਉਹ ਖੇਡਾਂ ਵੀ ਸਾਨੂੰ ਖੇਡਣੀਆਂ ਚਾਹੀਦੀਆਂ ਨੇ ਤਾਂ। ਕਿ ਆਪਾਂ ਸਰੀਰ ਤੋਂ ਵੀ ਚੁਸਤ ਰਹੀਏ। ਆਪਾਂ ਨੂੰ ਸਾਰਾ ਦਿਨ ਥੋੜ੍ਹੀ ਦੇਰ ਖੇਲਦੇ ਹਾਂ ਸਾਡਾ ਮਾਇੰਡ ਵੀ ਅਸੀਂ ਵੇਖਿਆ ਹੋਏਗਾ। ਕਿੰਨਾ ਫਰੈਸ਼ ਹੋ ਜਾਂਦਾ ਹੈ ਆਪਾਂ ਬਾਹਰ ਖੇਲ ਕੇ ਚਾਰ ਲੋਕ। ਲੋਕਾ ਨਾਲ ਗੱਲ ਕਰਦੇ ਹਾਂ, ਇੱਕ ਉਹਦੇ ਨਾਲ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਬੱਚਿਆਂ ਦੇ ਅੰਦਰ ਇਹ ਚੀਜ਼ ਵੀ ਆਉਂਦੀ ਹੈ। ਕਿ ਕਿਵੇਂ ਮਤਲਬ ਆਪਾਂ। ਆਪਸ ਚ ਮਿਲ ਜੁਲ ਕੇ ਦੋਸਤਾਂ ਨਾਲ ਖੇਲਣਾ ਟੀਮ। ਬਣਦੀ ਹੈ ਉਹਨਾਂ ਦੀ ਆਪਸ ਚ ਵੀ ਪਿਆਰ ਵੱਧਦਾ ਹੈ ਖੇਡ। ਮਿਲਣ ਨਾਲ ਸਭ ਕੁਛ ਬਹੁਤ ਵਧੀਆ ਮਤਲਬ ਹੁੰਦਾ ਹੈ ਬੱਚਿਆਂ ਲਈ।
ਬਿਲਕੁਲ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਵੀ ਹਿੱਸਾ ਦਵਾਇਆ ਜਾਂਦਾ ਹਰ ਬੱਚੇ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਹਰ ਚੀਜ਼ ਚ ਪਾਰਟੀਸਪੇਟ ਕਰੋ- ਬੱਚੇ ਨੂੰ ਚਲੋ ਹਾਰ ਜਿੱਤ ਕੋਈ ਨੀ ਉਹ ਤਾਂ ਚਲੋ ਚੱਲਦੀ ਰਹਿੰਦੀ ਹੈ ਪਰ ਇਹ ਜਿਹੜੀ ਚੀਜ਼ ਤੁਸੀਂ ਖੇਡ ਰਹੇ ਹੋ ਉਹ ਤੁਹਾਡੇ ਲਈ ਕਿੰਨੀ ਵਧੀਆ ਹੈ ਸਕੂਲ ਦੇ ਟੀਚਰ ਆਪਾਂ ਨੂੰ ਫੋਲੋ ਕਰਦੇ ਉਹਨਾਂ ਨੂੰ ਕਰਵਾਉਂਦੇ ਹੈ ਬੱਚਿਆਂ ਨੂੰ ਵੀ ਫੋਲੋ ਕਰਵਾਉਂਦੇ ਹੈ ਕਿ ਤੁਸੀਂ ਏਦਾਂ ਦੇ ਜਿਵੇਂ ਟੀਮ ਬਣਾ ਦਿੰਦੇ ਆ ਉਹੂੰ ਖਿਡਾਉਂਦੇ ਨੇ ਆਪ ਮਿਲ ਕੇ ਸੰਯੋਗ ਦਿੰਦੇ ਨੇ ਪੂਰਾ ਤੇ ਉਹ ਕਿੰਨਾ ਵਧੀਆ ਲੱਗਦਾ ਹੈ ਕਿਉਂਕਿ ਖੇਡਾਂ ਆਪਣੇ ਸਰੀਰ ਨੂੰ ਵਿੱਚ ਕਹਿੰਦੇ ਨਾ ਖੇਡਣ ਨਾਲ ਸਾਨੂੰ ਮਿਹਨਤ ਕਰਦੇ ਹਾਂ ਜਿਹੜੀ ਆਪਾਂ ਉਹਦੇ ਨਾਲ ਆਪਾਂ ਨੂੰ ਧੀਰੇ ਤੇ ਲਗਨ ਦਾ ਪਾਠ ਪੜ੍ਹਾਇਆ ਜਾਂਦਾ ਇੱਕ ਤਰ੍ਹਾਂ ਸਕੂਲ ਦੇ ਵਿੱਚ ਵੀ ਇਹ ਚੀਜ਼ਾਂ ਆਪਾਂ ਜਦੋਂ ਆਪਾਂ ਇਹਨਾਂ ਚ ਹੀਨੀਤਾ ਲੈਂਦੇ ਹਾਂ ਇਹਦੇ ਨਾਲ ਕੀ ਸਰੀਰ ਆਪਣਾ ਸਿਹਤਮੰਦ ਹੁੰਦਾ ਐ। ਦਰੁਸਤ ਰਹਿੰਦਾ ਐ। ਇਹਨਾਂ ਖੇਡਾਂ ਨਾਲ ਆਪਣੇ ਸਰੀਰ ਦੀਆਂ ਹਰ ਜ਼ੂਰ ਜਿਹੜੀ ਸਹੂਲਤਾਂ ਐ ਉਹ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ, ਕਿਉਂਕਿ ਇਹ ਚੀਜ਼ਾਂ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਐ।
ਬਿਲਕੁਲ- ਬਿਲਕੁਲ ਠੀਕ ਕਿਆ ਤੁਸੀਂ ਮਤਲਬ ਖੇਡਾਂ ਖੇਡਣੀਆਂ ਤਾਂ ਅੱਜ ਕੱਲ੍ਹ ਦੇ ਟਾਈਮ ਚ ਮੈਨੂੰ ਲੱਗਦਾ ਸਭ ਦੇ ਲਈ ਬੋਤ ਜ਼ਰੂਰੀ ਹੋ ਗਈਆਂ ਨੇ। ਤਾਂ ਬੱਚਿਆਂ ਨੂੰ ਵੀ ਆਪਾਂ ਨੂੰ ਇਹ ਸਮਝਾਣਾ ਪੈਣਾ ਹੈ ਕੀ ਮਤਲਬ ਜਿਹੜੀ ਖੇਡਾਂ ਹੁੰਦੀਆਂ ਨੇ ਉਹ ਸਾਡੇ ਲਈ ਸਾਡੇ ਸਰੀਰ ਲਈ ਔਰ -ਔਰ ਵਧੀਆ ਹੁੰਦ ਜਿਹਦੇ ਨਾਲ ਖੇਡਾਂ ਖੇਡਣ ਨਾਲ ਵੀ ਕੱਲ ਬੱਚਿਆਂ ਨੂੰ ਖੇਡਣਾ ਵੀ ਚਾਹੀਦਾ ਹੈ ਨਾਲ ਵਧੀਆ ਡਾਇਟ ਵੀ ਲੈਣੀ ਚਾਹੀਦੀ ਐ। ਦੇ ਖੋ ਅਗਰ ਬ ਬੱਚਾ ਵਧੀਆ ਖਾਏਗਾ ਵੀ ਤਾਂ ਨਾਲ ਖੇਡਾਂ ਵੀ ਖੇਡੇਗਾ ਤਾਂ ਉਹਦਾ ਸਰੀਰ ਵੀ ਕਿੰਨਾ ਉਹ ਰਹੇਗਾ, ਤੰਦਰੁਸਤ ਰਹਿੰਦਾ ਐ ਬੱਚਾ। ਹੈਲਦੀ ਰਹਿੰਦਾ ਐ। ਤਾਂ ਉਹਦੇ ਲਈ ਆਪਾਂ ਨੂੰ ਇਹ ਸਭ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀਆਂ ਹੋ ਗਈਆਂ ਨੇ।
ਬਿਲਕੁਲ ਇਹ ਸਾਡੇ ਸਰੀਰ ਨੂੰ ਕਹਿੰਦੇ ਚੁਸਤ- ਚੁਸਤ -ਚੁਸਤ ਚੀਜ਼ ਦਿੰਦੀ ਹੈ ਫਤੀ ਫੁਰਤੀ ਦਿੰਦੀਆਂ ਨੇ ਤੁਸੀਂ ਕਿੱਡਾਂ ਆਪਣੇ ਕਹਿੰਦੇ ਐ, ਨਿਯਮਤ ਰੂਪ ਨੂੰ ਆਪਣਾ ਅਪਣਾਉਣਾ ਚਾਹੀਦਾ ਇਹ ਖੇਡਾਂ ਨੂੰ, ਏ ਖੇਡਾਂ ਇਹੋ ਜਿਹੀ ਚੀਜ਼ ਹੈ, ਜਿਹੜੀ ਤੁਹਾਡੇ ਸਰੀਰ ਨੂੰ ਅੰਦਰੋਂ ਮਜ਼ਬੂਤ ਕਰਦੀ ਐ ਉਹ ਜਿਹਦੇ ਆਪਾਂ ਕਈ ਅੱਜ ਕੱਲ ਤੁਹਾਨੂੰ ਪਤਾ ਤੁਸੀਂ ਕਹਿਹੇ ਹੋ ਕਿ ਅੱਜ ਕੱਲ ਜੇ ਆਪਾਂ ਟੀਮ ਦੇ ਨਾਲ ਖੇਡਾਂਗੇ ਤੇ ਕਿੰਨਾ ਸੋਹ ਕਿੰਨਾ ਵਧੀਆ ਲੱਗਦਾ ਹੈ ਉਹ ਮਿਲ ਜੁ ਕੰਮ ਕਰਾਂਗੇ ਕੋਈ ਵੀ ਕੰਮ ਕਰਦੇ ਹਾਂ ਆਪਾਂ। ਅੱਜ ਕੱਲ੍ਹ ਹਰ ਟੀਚਰ ਹਰ ਅਧਿਆਪਕ ਬੱਚੇ ਨੂੰ ਸਕੂਲ ਦੇ ਇਹੀ ਚੀਜ਼ ਹਉਂਦਾ ਹੈ ਖੇਡਾਂ ਖੇਡਣ ਨਾਲ ਤੁਹਾਡੇ ਬਹੁਤ ਸਾਰੇ ਰਾਹ ਖੁਲਦੇ ਕਿਉਕਿ ਖੇਡਾਂ ਵੱਡੇ ਵੱਡੇ ਮੁਕਾਬਲੇ ਕਰਾਉਦੀਆਂ ਨੇ। ਅੱ ਤੇ, ਉਹਨਾਂ ਚ ਤੁਹਾਨੂੰ ਕਿ ਮੁਕਾਬਲੇ ਤੁਸੀਂ ਦਿਖਦੇ ਹੋ ਜਦੋਂ ਕਿ ਤੁਹਾਨੂੰ ਕਿੰਨਾ ਤੁਹਾਨੂੰ ਪੈਸੇ ਮਿਲਦੇ ਐ ਸਰਕਾਰ ਵੱਲੋਂ। ਤੁਹਾਨੂੰ ਪਤਾ ਹੈ ਅੱਜ ਕੱਲ੍ਹ ਮੈਚ ਹੋ ਰਹੇ ਹੈ ਮੈਚ ਆਪਾਂ ਮੈਚ ਖੁਦ ਵੇਖਦੇ ਆ। ਆਪਾਂ ਖੁਦ ਵੇਖਦੇ ਆ ਕਿ ਉਹ ਵੀ ਵੱਡੇ- ਵੱਡੇ ਖਿਡਾਰੀ ਕਿੱਥੋਂ ਬਣੇ ਐ ਖੇਡਾਂ ਤੋਂ ਬਣੇ ਐ। ਠੀਕ ਹੈ ਨਾ ਤੇ ਅੱਜ ਉਹ ਅੱਜ ਦਾ ਉਹਨਾਂ ਦਾ ਇਨਕਮ ਦਾ ਸਾਧਨ ਹੀ ਖੇਡਾਂ ਤੋਂ ਸ਼ੁਰੂ ਹੁੰਦਾ।
ਬਿਲਕੁਲ ਬਿਲਕੁਲ, ਨਹੀਂ ਵਦੀਆ ਗੱਲ ਹੈ ਚਲੋ ਵ ਵਦੀਆ ਲੱਗਿਆ ਮੈਨੂੰ ਵੀ ਗੱਲ ਕਰਕੇ ਤੁਹਾਡੇ ਨਾਲ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 ਕਾਟ ਦੇ ਤੂੰ ਕੋਲ।
ਅਬ ਕੋਲ ਨੀ ਕੱਟ ਰਹੀ।
ਕਾਟ-ਕਾਟ
ਤੂੰ ਕਟਨਾ
ਕੱਟ ਨੀ ਆ
ਬੀਚ ਸੇ ਉਡਾ ਦੇ, ਬੀਚ ਉਡਾ ਦੇ ਬੀਚ ਸੇ